ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ
ਬਸ ਵਧੀਆ ਤੁਸੀਂ ਕਿਵੇਂ ਹੋ
ਮੈਂ ਵੀ ਵਧੀਆ ਹੋਰ ਘਰ ਸਭ ਠੀਕ
ਹਾਂਜੀ ਹਾਂਜੀ ਸਭ ਠੀਕ
ਚਲੋ ਵਧੀਆ ਹੋਣਾ ਚਾਹੀਦਾ ਬਸ ਵਧੀਆ ਬਸ ਗਰਮੀ ਬੜੀ ਹੋਈ ਸੀ ਅੱਜ ਅਸੀਂ ਛੱਤ ਆਪਣੀ ਰਿਪੇਅਰ ਕੀਤੀ ਹੈ ਥੋੜ੍ਹੀ ਉਹ ਜੋ ਵਾਈਟ ਵਾਟਰਪੂਫ ਵਾਸਤੇ ਉਹ ਨੀ ਆਉਂਦਾ ਵਾਈਟ ਪੇਂਟ ਜਾਂ
ਹਾਂਜੀ ਹਾਂਜੀ ਹਾਂਜੀ ਜੋ ਅ
ਜਿ ਨਾਲ ਗਰਮੀ ਗਰਮੀ ਕੰਮ ਹੋ ਜਾਂਦੀ ਹੈ ਹਾਂ ਗਰਮੀ ਘੱਟ ਹੋ ਜਾ ਜਾਂਦੀ ਐ ਉਹ ਡਾਲਿਆ ਅੱਜ ਅਸੀਂ ਉੱਪਰ ਪੂਰੀ ਛੱਤ ਤੇ ਖੋਲਿਆ ਪਹਿਲੇ ਰਾਤੀ ਭਿਗੋਇਆ ਤੇ ਪੂਰੀ ਰਾਤ ਪਹਿਲੇ ਭਿਗੋਣਾ ਪੈਂਦਾ ਐ ਚੂਨਾ ਨੀ ਹੁੰਦਾ ਚੂਨਾ ਔਰ ਨਾਲ ਮਿਕਸ ਕਰਕੇ ਫੈਵਿਕ ਕੋਲ ਚੂਨਾ ਨਾਲ ਇੱਕ ਹੋਰ ਪੇਂਟ ਹੁੰਦਾ ਹੈ ਮਤਲਬ ਜਿਹਦੇ ਨਾਲ ਗਰਮੀ ਨਹੀਂ ਲੱਗ ਤੇ ਉਹਨਾਂ ਸਾਰਿਆਂ ਨੂੰ ਮਿਕਸ ਕਰਕੇ ਛੋੜ ਦੇਣਾ ਰਾਤੀ ਤੇ ਫੇਰ ਉਹ ਅਗਰ ਸਵੇਰੇ ਸਵੇਰੇ ਠੰਡਾ ਹੋ ਸਵੇਰੇ ਸਹੀ ਹੋ ਜਾਂਦਾ ਏ ਤੇ ਉਹਨੂੰ ਪੂਰੀ ਛੱਤ ਤੇ ਫੈਲਾਇਆ ਗਿਆ ਸੀ
ਅੱਛਾ! ਤੇ ਬੋਲਨਾ ਸੱਚੀ ਫ਼ਰਕ ਪੈਂਦਾ ਏ ਉਹ
ਹਾਂਜੀ ਫ਼ਰਕ ਪੈਂਦਾ ਹੈ ਬਹੁਤ ਫ਼ਰਕ ਪੈਂਦਾ ਹੈ ਅਸੀਂ ਲਗਾਇਆ ਸੀ ਪਹਿਲੇ ਅਸੀਂ ਚੈੱਕ ਕੀਤਾ ਮਤਲਬ ਇੱਕ ਹੀ ਕਮਰੇ ਇੱਕ ਹੀ ਕਮਰੇ ' ਚੈੱਕ ਕੀਤਾ ਮਤਲਬ ਉਹ ਕਮਰੇ ' ਹੁਣ ਗਰਮੀ ਘੱਟ ਹੇ ਤੇ ਹੁਣ ਅਸੀਂ ਪੂਰੀ ਪੂਰੀ ਛੱਤ ' ਤੇ ਲਗਾਇਆ ਉਹ ਪੂਰੀ ਛੱਤ ਉਤੇ ਲਗਾਇਆ ਤੇ ਉਸ ਤੋਂ ਬਾਅਦ ਬਾਰਿਸ਼ ਵੀ ਹੋ ਗਈ ਜਿਲੇ ਲਗਾਇਆ ਨਾ ਅਤੇ ਫਿਰ ਉਹ
ਹਾਂ ਬਾਰਿਸ਼ ਨਾਲ ਹੋਰ ਠੰਡਾ ਹੋ ਗਿਆ ਹੈਗਾ ਕਿਉਂਕਿ ਬਾਰਿਸ਼ ਦਾ ਜੋ ਪਾਣੀ ਉਹ ਪੂਰਾ ਮਤਲਬ ਪੂਰਾ ਅਸਰ ਕੀਤਾ ਹੈਗਾ ਉਹਨੇ ਕਮਰੇ ਤੇ ਤੇ ਗਰਮੇਸ ਮੈਂ ਹੁਣ ਆਹ ਜਿਹੜਾ
ਖਿਚਲੀ ਹੋਵੇ ਗਰਮੇਸ ਸਾਰਾ ਨਿਕਲ ਨਿਕਲ ਗਈ ਅਤੇ ਉਹ ਹੁਣ ਸਹੀ ਹੋ ਜਾਏਗੀ ਸਾਡੀ ਛੱਤ ਕਮਰਿਆਂ ਦੀ ਕਮਰੇ ਚ, ਬੈਠਿਆ ਹੀ ਨਹੀਂ ਜਾਂਦਾ ਇੰਨੀ ਗਰਮੀ ਹੁੰਦੀ ਦੁਪਹਿਰੇ ਇਨ
ਗਰਮ ਲੂ ਚਲੇ ਕਰਦੀ ਹੁੰਦੀ ਹੈ ਗਰਮ ਹਵਾ ਚੱਲ ਰਹੀ ਹੁੰਦੀ ਹੈ ਕਮਰੇ ਚ ਬੈਠਿਆ ਨਹੀਂ ਜਾਂਦਾ ਬਿਨਾਂ ਏਸੀ ਤੋਂ ਏਸੀ ਕਿੰਨੀ ਦੇਰ ਚਲਾਈਏ ਅਸੀਂ ਪੂਰਾ ਪੂਰਾ ਦਿਨ ਥੋੜ੍ਹਾ
ਢਾਈ ਵਜੇ ਤੋਂ ਲੈ ਕੇ ਚਾਰ ਵਜੇ ਤੱਕ ਬੜੀ ਗਰਮੀ ਹੁੰਦੀ ਹੈ ਬਹੁਤ ਗਰਮੀ
ਫੇਰ ਰਾਤੀ ਰਾਤੀ ਚੱਲਦੇ ਨੀ ਏਸੀ ਸਾਡੇ ਅਗਰ ਅਸੀਂ ਪੂਰਾ ਦਿਨ ਚਲਾ ਲਈਏ ਤੇ ਰਾਤੀ ਚੱਲਣਗੇ ਨੀ ਤਾਂ ਵੀ ਇਨਾ ਲੋੜ ਹੁੰਦਾ ਲੋਡ ਖਿੱਚਦੇ ਨੇ ਏ ਸੀ ਮਤਲਬ ਡਿਮ ਹੀ ਹੋ ਜਾਂਦੇ ਨੇ ਸਾਰੇ ਏਸੀ
ਰਾਤੀ ਕਿ ਮੈਕਸੀਮਮ ਜ਼ਿਆਦਾ ਸਾਰੇ ਚਲਾਉਂਦੇ ਆ ਨਾ ਫਿਰ ਤਾਂ ਕਰਕੇ ਲੋਡ ਪੈਂਦਾ ਹੈਗਾ
ਸਾਰੀ ਲਾਈਟ ਖਿੱਚਦੇ ਨੇ ਤੇ ਰਾ ਰਾਤੀ ਏਸੀ ਘੱਟ ਹੀ ਚੱਲਦੇ ਨੇ ਬੜੀ ਪ੍ਰੋਬਲਮ ਆਉਂਦੀ ਗਰਮੀਆਂ ਚ ਤੇ ਬਹੁਤ ਗਰਮੀਆਂ ਕੱਟਣੀਆਂ ਬੜੀ ਮੁਸ਼ਕਿਲ ਹੋ ਗਈ ਹੁਣ ਤੇ ਹਰ ਹਰ ਇੱਕ ਬੰਦੇ ਨੇ ਏਸੀ ਲਗਾਇਆ ਹੈ ਹਰ ਇੱਕ
ਹਰ ਇੱਕ ਬੰਦੇ ਨੇ ਹਾਂ
ਨੇ ਹੁਣ ਤੇ ਕੂਲਰ ਖਤਮ ਹੋ ਗਏ ਨੇ ਫਰਾਟੇ ਖਤਮ ਹੋ ਗਏ ਨੇ ਪਹਿਲੇ ਇੰਨਾ ਕੁਛ ਆਉਂਦਾ ਸੀ
ਮੈਂ ਤੇ ਹੁਣ ਲੋਕਾਂ ਨੂੰ ਸੋਚਦੀ ਹਾਂ ਮੈਂ ਅਸੀਂ ਚਲੋ ਸ਼ਾਮੀ ਏਸੀ ਹੈ ਪਰ ਜੋ ਏਸੀ ਨਹੀਂ ਲੈ ਸਕਦੇ ਉਹ ਕਿਵੇਂ ਰਹਿੰਦੇ ਹੋਣਗੇ
ਹਾਂ ਹਮ ਹੁਣ ਵੇਸੇ ਤੇ ਬਹੁਤ ਹੀ ਗਰਮੀ ਪਹਿਲੇ ਮਿੱਟੀਆਂ ਵਾਲੇ ਘਰ ਵਿੱਚ ਰਹਿੰਦੇ ਸੀ ਲੋਕ ਠੰਡੇ ਠੰਡਾ ਠੰਡੀ ਠੰਡੀ ਹਵਾ ਆਉਂਦੀ ਸੀ
ਹਾਂ
ਕਿੰਨਾ ਅੱਛਾ ਹੁੰਦਾ ਸੀ ਸਭ
ਪਰ ਨਾ ਕੂਲਰ ਵਾਲਾ ਟਾਈਮ ਵੀ ਸਹੀ ਸੀ ਖਰਾਬ ਨੀ
ਕੂਲਰ ਵਾਲਾ ਟਾਈਮ ਵੀ ਬਹੁਤ ਅੱਛਾ ਸੀ ਹਾਂ ਬ
ਹੈ ਕਿ ਇੰਨੀ ਜ਼ਿਆਦਾ ਇੰਨੀ ਜ਼ਿਆਦਾ ਆ ਤਾਨਵੇਂ ਪਰ ਹੁਣ ਜਦੋਂ ਏਸੀ ਲੱਗਣ ਨਾਲ ਨਾ ਸਾਨੂੰ ਆਦਤ ਪੈ ਗਈ ਏਸੀ ਦੀ
ਹਾਂ ਹੁਣ ਏਸੀ ਦੀ ਹਵਾ ਦੀ ਆਦਤ ਪੈ ਗਈ ਏ ਬਸ ਏਸੀ ਔਨ ਕਰੋ ਲੇਟ ਜਾਓ ਏਸੀ ਖ਼ਰਾਬ ਵੀ ਕਰਦੈ ਸਰੀਰ ਨੂੰ ਬਹੁਤ
ਬਹੁ ਬਹੁਤ ਖ਼ਰਾਬ ਹੁਣ ਅਸੀਂ ਅਸੀਂ ਅਸੀਂ ਹਮ ਬਿਲਕੁਲ ਸਹੀ ਹੁਣ ਅਸੀਂ ਤੇ ਲਗਾਉਂਦੇ ਹੀ ਨੀ ਸਾਡੇ ਘਰ ਦੋ ਕਮਰੇ ਹੁਣ ਅਹ ਇੱਕ ਕਮਰੇ, ਏਸੀ ਲਗਾਇਆ ਨੀ ਹੋਇਆ? ਤੇ ਦੂਜੇ ਕਮਰੇ ਚ, ਲੱਗਿਆ ਹੋਇਆ। ਤੇ, ਮੈਂ -ਮੈਂ ਆ ਹੁਣ ਤੇ ਸੌਦੇ ਇ ਨੀ, ਏਸੀ ਵਾਲੇ ਰੂਮ ਚ ਜਗ੍ਹਾ ਨਹੀਂ ਹੁੰਦੀ? ਇਹਦੇ ਨਾਲ ਵੈਸੇ ਮੰਮੀ ਨੂੰ ਆਦਤ ਨੀ ਹੈ, ਏਸੀ ਵਾਲੇ ਰੂਮ ਚ ਸੋਣ ਦੀ। ਮੈਂ ਵੀ ਮੰਮੀ ਨਾਲ ਹੀ ਸੋ ਜਾਂਦੀ ਆ, ਇਸ ਕਮਰੇ ਚ ਸਾਡਾ ਬਾਕੀ ਠੀਕ ਹੈ ਲੱਗਦੀ ਹੈ ਕ ਕਦੀ ਕਦੀ ਕਦੀ ਤਾਂ ਬਹੁਤ ਗਰਮੀ ਲੱਗਦੀ ਵੀ ਫੇਰ ਚਲੇ ਜਾਂਦੇ ਆ, ਉੱਧਰ। ਬਾਕੀ, ਹ ਠੀਕ ਹੈ। ਬਿਨਾਂ ਏਸੀ ਦੇ ਠੀਕ ਹੈ। ਬੰਦਾ ਠੀਕ ਰਹਿੰਦਾ ਇ, ਆਦਤ ਮਤਲਬ, ਅਗਰ ਐਸੇ ਕਿ, ਕਦੇ ਸਾਨੂੰ ਬਹੁਤ ਜ਼ਿਆਦਾ ਗਰਮੀ ਸਹਿਨ ਕਰਨੀ ਪਏ ਫਿਰ, ਅਸੀਂ ਸਾਨੂੰ ੇ ਅਸੀਂ ਰਾਣੀ ਪਾਵਾਂਗੇ ਇੰਨੀ ਜ਼ਿਆਦਾ ਗਰਮੀ ਹੋਏਗੀ? ਕਿਸੇ ਟਾਈਮ ਫਿਰ ਅਸੀਂ, ਪੱਖੀ ਚ ਵੀ ਨਹੀਂ ਰਹਿ ਪਾਵਾਂਗੇ। ਇਸਏ ਦੀ ਨਹੀਂ ਆਦਤ ਹੋਏਗੀ ਜਦੋ ਸਾਨੂੰ ਪੱਖਾ ਵੀ, ਹਮ ਬੱਤੀ ਬੰਦ ਹੋਏਗੀ ਪੱਖਾ ਵੀ ਚਲੇਗਾ, ਤਾਂ ਵੀ ਠੀਕ ਲਗੇਗਾ ਆਪ
ਹਾਂ -ਹਾਂ ਕਿਂਉਂਕੀ ਤੁਹਾਨੂੰ ਏਸੀ ਦੀ ਆਦਤ ਪੱਕੇ ਵੀ ਆਦ ਤੇ ਤੁਸੀਂ ਬੈਠ ਸਕਦੇ ਹੋ, ਨਰਮਲ ਨ ਮਤਲਬ, ਜਿਸ੍ਹਾਂ ਤੁਹਾਨੂੰ ਆਦਤ ਸਹੀ ਏ, ਇਸਸਰ ਹੀ ਹੋਣੀ ਬੰਦੇ ਨੂੰ, ਬੰਦਾ ਅਗਰ ਬਾਹਰ ਜਾਏ। ਗਰਮੀ ਸਹਿਣ ਕਰ ਸਕਦਾ ਏ।
ਮੈਂ ਜਧਰ ਜਾ ਹੈਲੋ ਹੁਣ ਜਦੋਂ ਜਾਂਦੀ, ਉਥੇ ਪੂਰਾ ਦਿਨ ਏਸੀ ਲੱਗਿਆ ਰਿੰਦੈ। ਪਤਾ ਤਾਂ ਵੀ ਉਹ ਉੱਧਰ ਹੀ ਗੱਜੂ ਦੀ ਪਾ ਤੇ ਬੰਦ ਹੋ ਜਾਂਦੀ ਹੈ
ਅੱਛਾ ਜੀ
ਤੇ ਬੱਤੀ ਇੰਨੀ ਗਰਮੀ ਲੱਗਦੀ ਹੈ ਨਾ ਕਿ ਉਹ ਤੇ ਉਹਦੇ ਪੂਰਾ ਹੈ ਹੀ ਬੰਦ ਉਹਦਾ ਪੂਰਾ ਹੈ ਹੀ ਬਦ ਪੂਰਾ ਜਾਂਦਾ ਬਹੁਤ ਜ਼ਾਦਾ ਫਿਰ ਘਰ ਮੰਗਲਵਾਰ ਠੀਕ ਹੈ ਅਹ ਕੱਲ
ਪਹਿਲੇ ਪਹਿਲੇ ਬੋਲਦੇ ਸੀ ਕਿ ਏਸੀ ਦੋ ਘੰਟੇ ਬਾਅਦ ਏਸੀ ਮਤਲਬ ਲਾਈਟ ਦੇ ਲਾਈਟ ਦੇ ਜਾਣ ਤੋਂ ਬਾਅਦ ਦੋ ਘੰਟੇ ਬਾਅਦ ਏਸੀ ਦੀ ਹਵਾ ਠੰਢਡੀ ਰਹਿੰਦੀ ਹੈ ਮਤਲਬ ਕਮਰਾ ਠੰਢਾ ਰਹਿੰਦਾ ਹੈ ਹੁਣ ਤੇ ਉਹੀ ਚੀਜ਼ ਨੀ ਉਹਹੀ ਚੀਜ਼ ਹੀ ਖਤਮ ਹੋ ਗਈ ਇੰਨੀ ਗਰਮੀ ਹੋ ਗਈ ਹੈ ਹੁਣ ਤੇ ਉਹ ਚੀਜ਼ ਹੀ ਖਤਮ ਹੋ ਗਈ ਹੈ
ਕੂਲ ਉਸ ਚੀਜ਼ ਦੀ ਮਦਦ ਹੋਈ
ਹਮ ਕੋਈ ਠੰਡਾ ਨੀ ਰਹਿੰਦਾ